ਸਤਿ ਸ੍ਰੀ ਅਕਾਲ ਭੈਣ ਜੀ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
ਤੁਸੀ ਦੱਸੋ ਤੁਸੀ ਠੀਕ ਹੋ
ਵਧੀਆ ਵਧੀਆ ਮੈਂ ਸੋ ਜਾ ਫੋਨ ਹੀ ਕਰਲਾਂ ਮੈ
ਬਹੁਤ ਵਧੀਆ ਕੀਤਾ ਤੁਸੀਂ ਫੋਨ ਕਰਕੇ ਕਰਲਾ ਕੁੁਰਵੇਂ ਯਾਦ ਕਿੰਨੇ ਟਾਈਮ ਬਾਅਦ ਫੋਨ ਕਰ ਰਹੇ ੳ ਤੁਸੀਂ।
ਮੈਂ ਬਸ ਬੀਜੀ ਸੀ ਮੈਂ ਗਈ ਹੋਈ ਸੀ ਬਾਹਰ ਮੇਰੀ ਨਾਨੀ ਥੋੜੇ ਬਿਮਾਰ ਸੀਗੇ ਤੇ ਊ ਆਈ ਸੀ ਊਮ ਚ ਨੇ ਹਲੇ ਵੀ। ਫਿਰ ਆਣਾ ਪਿਆ ਵਾਪਿਸ ਬਸ ਉਹਨਾਂ ਦੀ ਤਬੀਅਤ ਜਿਆਦਾ ਖ਼ਰਾਬ ਹੋ ਗਈ ਐ ਉਹ ਕਿਡਨੀ ਵਗੈਰਾ ਸਭ ਖ਼ਰਾਬ ਹੋ ਗਈ ਹੈ ਤੇ ਫਿਰ ਡਾਇਲਸਿਸ ਵਗੈਰਾ ਹੋ ਰਹੇ ਨੇ ਉਹਨਾ ਦੇ ਫਿਰ ਇਸ ਚ ਘ ਜਾਣਾ ਪਿਆ ਅਰਜੈਂਟ ਬਟ ਹੁਣ ਆਉਣਾ ਵੀ ਪਿਆ ਕਿ ਡੋਕ ਗੀ ਵਗੈਰਾ ਪਰੇਸ਼ਾਨ ਹੋ ਰਹੇ ਸੀ ਡੋਗੀ ਸਾਡਾ ਇਕੱਲਾ ਸੀਗਾ ਕਿਸੀ ਦੇ ਘਰ।
ਅੱਛਾ ਅੱਛਾ ਹਾਂਜੀ ਐਹ ਦਿੱਕਤ ਹੋ ਹੀ ਜਾਂਦੀ ਇੰਝ ਰੱਖਿਆ ਹੋਏ ਡੌਗੀ। ਤੇ ਹੋ ਜਾਂਦੀ ਦਿੱਕਤ ਅਸੀਂ ਵੀ ਰਖਿਆ ਸੀ ਨਾ ਬੜੀ ਦਿੱਕਤ ਆਉਂਦੀ ਸੀ ਕਿੱਥੇ ਜਾ ਨਹੀਂ ਪਾਉਂਦੇ ਸੀ ਅਸੀਂ ਕੋਈ ਰੱਖਦਾ ਨੀ ਸੀ।
ਹਾਂ
ਹਾਂਜੀ ਹਾਂ ਜੀ ਸਭ ਵਧੀਆ ਤੁਸੀਂ ਦੱਸੋ
ਬਸ ਵਧੀਆ ਹੁਣੇ ਵਿਹਲੇ ਹੋਏ ਬਸ ਸਵੇਰ ਦੇ ਲੱਗੇ ਹੋਏ ਸੀ ਆਏ ਆ ਨਾ ਕੰਮ ਫੇਰ ਬਹੁਤ ਹੋ ਜਾਂਦਾ ਐ। ਸਫਾਈਆਂ ਕੀਤੀਆਂ ਕੱਪੜੇ ਧੋਏ ਸਾਰੇ ਉਹ ਪਾ ਪਾਪਾ ਦੇ ਕੱਪ ਕੱਪੜੇ ਕੱਠੇ ਹੋ ਗਏ ਸੀ ਨਾ ਫਿਰ ਇਸ ਵਜਾ ਫੇਰ ਬਹੁਤ ਕੱਪੜੇ ਹੋ ਗਏ ਸੀ।
ਚਾਆ ਅੱਛਾ ਅੱਛਾ ਸੁਣਿਆ ਨੀ ਚਾਹਿਆ ਸੀ ਤੁਹਾਡੇ ਨਾਲ ਕੋਈ ਸਕੈਮ ਹੋ ਗਿਐ।
ਅੱਛਾ
ਹਾਂਜੀ ਬਸ ਤੁਹਾਨੂੰ ਪਤਾ ਨੀ ਕੋਈ ਇਕ ਗੱਲ ੳਏ ਖਬਰ ਹੋ ਜਾਂਦੀ ਏ ਫੈਲ ਜਾਂਦੀ ਏ।
ਆਹ ਵਾਹ ਇਹ ਤੇ ਪਤਾ ਐ।
ਹਾਂਜੀ ਮੈਨ ਵਧੀਆ ਮੈਨੂੰ ਵੈਸੇ ਉਹਨਾਂ ਨੇ ਦੱਸਿਆ ਐ ਫੋਨ ਆਇਆ ਸੀ ਸਾਡੇ ਪੰਜੈ ਹੈਗੇ ਨੇ ਇੱਕ ਉਹਨਾਂ ਨੇ ਮੈਨੂੰ ਦੱਸਿਆ ਸੀ ਹੁਣੇ ਉਹਨਨਾਲ ਗੱਲ ੳਈ।
ਬਟ ਹੁਣ ਹੋ ਹੀ ਜਾਂਦਾ ਹੈ ਕੋਈ ਗੱਲ ਨੀ ਬਸ ਜੋ ਲਿਖਿਆ ਹੋ ਦਾ ਉਹੀ ਹੁੰਦਾ ਫਰ ਇਸ ਚੱਕਰ ਵਿਚ ਫਿਰ ਜ਼ਿਆਦਾ ਫੀਲ ਨੀ ਕੀਤਾ ਬਸ ਇਹ ਸੀਗੀ ਅਸੀਂ ਘਰ ਪਹੁੰਚ ਜਿਵੇਂ ਸਹੀ
ਹਾਂਜੀ ਇਹ ਗੱਲ ਤੇ ਬਿਲਕੁਲ ਠੀਕ ਹੈ
ਬਾਕੀ ਮੇਰੀ ਸਿਸਟਰ ਦੀ ਬੇਟੀਆਂ ਸੀ ਉਹ ਵੀ ਭੁੱਖੀਆਂ ਆਈਆਂ ਅਸੀਂ ਵੀ ਭੁੱਖੇ ਰਹੇ ਫਰ ਕੀ ਕਰਦੇ ਮਿਲਿਆ ਨੀ ਕੁੱਛ ਸਾਨੂੰ-ਸਾਨੂੰ ਟੈਂਨਸ਼ਨ ਸੀ ਬਸ ਅਸੀਂ ਘਰ ਪਹਚ ਜਾਈਏ ਹੋਰ ਕੀ ਬਣਾਇਆ ਹੈ
ਅਸੀਂ ਅ ਪਨੀਰ ਬਣਾਇਆ ਹੈ
ਅੱਛਾ ਕਿਹੜਾ ਪਨੀਰ ਬਣਾਇਆ ਤੁਸੀਂ
ਅਸੀਂ ਬਣਾਇਆ ਸ਼ਾਹੀ ਪਨੀਰ
ਅੱਛਾ ਤੁਸੀਂ ਬਣਾ ਲੈਂਦੇ ਹੋ ਜਾਂ ਕਿੰਨੇ ਕਿਸੇ ਹੋਰ ਨੇ ਬਣਾਇਆ
ਇੱਕ ਉਹਨਾਂ ਨੇ ਬਣਾਇਆ
ਅੱਛਾ-ਅੱਛਾ
ਹਾਂਜੀ ਮੈਂ ਤੇ ਦੇਖੋ ਆਉਦਾ ਨੀ ਕੋਈ ਕੰਮ ਕੁਮ ਕਰਨਾ
ਅੱਛਾ
ਹਾਂਜੀ ਮੈਨੂੰ ਬਸ ਗੱਲਾਂ ਮਾਰਨੀਆਂ ਆਉਂਦੀਆਂ ਨੇ
ਅੱਛਾ
ਹਾਂਜੀ ਮੈਂ ਨਾ ਤੁਹਾਡਾ ਤੁਹਾਡੀ ਇੱਕ ਫੋਟੋ ਦੇਖੀ ਸੀ ਤੁਸੀਂ ਬੜਾ ਸੋਹਣਾ ਪਰਸ ਫੜਿਆ ਸੀ ਤੁਸੀਂ ਕਿੱਥੋਂ ਲੈਂਦੇ ਹੋ ਪਰਸ
ਮੈਂ ਪਰਸ ਨਾ ਇੱਥੇ ਏਕ ਸ਼ੋਪ ਹੈਗੀ ਹੈ ਮ ਰੈਨੀ ਆ ਜਿਥੈ ਫ ਉਹਨਾਂ ਕੋਲ ਲੈ ਲਈਦਾ ਹੁੰਦਾ ਤੇ ਮਾਰਕੀਟ ਜਾਂਦੇ ਹਾਂ ਜਦੋਂ ਤੇ ਫੇਰ ਵਰਨਾ ਫਿਰ ਕਦੀ ਔਨਲਾਈਨ ਵੀ ਪਸੰਦ ਆ ਅੱਜ ਪਰ ਆਨਲਾਈਨ ਵੀ ਬਹੁਤ ਕੁੱਛ ਹੈ ਅੱਜ ਕੱਲ ਜੋ ਔਨਲਾਈਨ ਸਿਸਟਮ ਕਰਤਾ ਨਾ ਐਪਸ ਦਾ ਉੱਥੋਂ ਦੀ ਮੰਗ ਲੋ ਕੁਛ ਵੀ ਉਹ ਵੀ ਬਹੁਤ ਵਧੀਆ ਹੋ ਗਿਆ ਕਈ ਵਾਰ ਵਧੀਆ ਚੀਜ਼ ਆ ਵੀ ਜਾਂਦੀ ਹੈ ਔਰ ਕਈ ਵਾਰ ਨਹੀਂ ਵੀ ਆ ਪਾਉਂਦੀ ਹੈ ਵਾਪਿਸ ਰਿਟਰਨ ਪਾਉਣਾ ਪੈਂਦਾ ਲੇਕਿਨ ਮੇਰੇ ਅਕੋਰਡਿੰਗ ਲੇਕ ਮੇਰੇ ਅਕੋਡਿੰ ਮੈਨੂੰ ਲੱਗਦਾ ਕਿ ਸ਼ੋਪ ਜਾ ਕੇ ਖੁਦ ਹਾਥ ਚ ਫੜ ਕੇ ਚੀਜ਼ ਨ ਦੇਖਣਾ ਜਿਆਦਾ ਵਧਆ ਆ ਤੇ ਉਸ ਹਿਸਾਬ ਨਾਲ ਮੈਂ ਸ਼ੋਪ ਤੇ ਅਧਿਕਤਰ ਜਾਂਦੀ ਆ ਓਨਲਾਨ ਸ਼ੋਪਿੰਗ ਵੀ ਮੇਰੀ ਘੱਟ ਹੁੰਦੀ ਆ ਤੇ ਕੋਲ ਹੀ ਹੈਗੀ ਆ ਚੋਪ ਬਸ ਚਲੇ ਜਾਂਦੇ ਆਾਂ ਪਰਸ ਪੁਰ ਜਿਹੜਾ ਮ ਜੀ ਦੇਖ ਲੈਂਦੇ ਆ ਪ੍ਰਨਬਲ ਨੇ ਦੇਖੋ ਉਹਦੇ ਪ੍ਰੋਡਕਟ ਦੇ ਹਿਸਾਬ ਨਾਲ ਪ੍ਰਜ਼ ਹੁੰਦਾ ਹੈ ਏਦਾਂ ਕੁਛ ਕ ਨਹੀਂ ਸਕਦੇ ਕਿ ਹੁਣ ਕੋਈ ਆਪਣੀ-ਆਪਣੀ ਚੋਇਸ ਵੀ ਹੁੰਦੀ ਹੁਣ ਆਪਣੀ ਚੋਇਸ ਜ਼ਿਆਦਾ ਹੈਵੀ ਹੋਈ ਤਾਂ ਫਿਰ ਕੋਸਟ ਵੀ ਹਾਡੀ ਹੈਵੀ ਹੋਏਗੀ
ਹਾਂਜੀ ਬਿਲਕੁਲ
ਤੇ ਆਪਣੀ ਚੋਇਸ ਤੇ ਕਰਦਾ ਹੈ ਨਾ
ਹਾਂਜੀ ਬ ਕਈ ਨਾ ਐ ਤਲਦੇ ਨੇ ਰਾਂ ਨੂੰ ਪਤਾ ਲੱਗਦਾ ਕਿ ਅਸੀਂ ਬਾਹਰੋਂ ਆਏ ਸਾਨੂੰ ਨੌਲੇਜ ਹੈ ਤੇ ਉਹ ਬਹੁਤ ਜ਼ਿਆਦਾ ਪ੍ਰਾਈਜ਼ ਦਾ ਸੁਲਦੇ ਨੇ
ਉਹ ਗੱਲ ਤੇ ਵੱਖਰੀ ਹੈ ਉਹ ਤੇ ਫਿਰ ਡਿਪੈਂਡ ਆਪਣੇ ਤੇ ਹੀ ਕਰਦਾ ਹੈ ਕਿ ਬੰਦਾ ਸਾਨੂੰ ਅਹ ਪ ਇਹ ਜ਼ਿਆਦਾ ਦੱਸ ਰਿਹਾ ਕਿ ਅਸੀਂ ਇਹਨੂੰ ਹੈਂਡਲ ਕਿੱਦਾਂ ਕਰੀਏ ਹੁਣ ਮੇਰੇ ਨਾਲ ਏਦਾਂ ਹੋਇਆ ਕੱਲ ਅਸੀਂ ਗਏ ਤੇ ਕਿੱਥੇ ਰੁਕੇ ਤੇ ਉੱਧਰ ਨਾ ਉਹਨਾਂ ਨੇ ਦੱਸਿਆ ਤੁਹਾਨੂੰ ਪੱਚੀ ਸੌ ਦਾ ਕਰਦੇ ਕਰਦੇ ਟੂ ਥਾਸੈਂਡ ਤੇ ਆ ਗਿਆ ਬਟ ਦੀ ਰੇਟ ਟੂ ਥਾੳਜੈਂਟ ਵੀ ਨਹੀਂ ਸੀ। ਉਸ ਤੋਂ ਵੀ ਕਮ ਕਮ ਸੀ ਉਹਦੀ ਕਰਦੇ ਕਰਦੇ ਅਗਰ ਹੋਰ ਅਸੀਂ ਕਰਦੇ ਨਾ ਉਹਨੂੰ ਤੇ ਕਰਦੇ ਕਰਦੇ ਉਹਨੇ ਥਾਜੈਂਡ ਤੇ ਆ ਦੇਣਾ ਸੀਗਾ
ਹਾਂ ਇਹ ਗੱਲ ਤਾਂ ਹੈ। ਉਹ ਵੀ ਅਗਰ ਅਸੀਂ ਕਿੱਥੇ ਰੁਕੀਏ ਖਾਣ ਪੀਣ ਵਾਸਤੇ ਤਾਂ ਅਗਰ ਹੋਇਆ ਉਹ ਤਾਂ ਦੱਸਦਾ ਹੀ ਮੈਂ ਕੁੱਛ ਖਾਣ ਦਾ ਵੀ ਚਲੂ ਨਾ ਉਹ ਵੀ ਇੰਨਾ ਮਹਿੰਗਾ ਨਹੀਂ ਲਾਇਆ ੳਹਣੇ ਕਿਕ ਇਹਨੂੰ ਪਤਾ ਕਿੱਥੋਂ ਹੋ ਸਾਨੂੰ ਮਿਲਦਾ ਨੀ ਸਮਾਨ
ਹਾਂ।
ਬਸ ਸਹੀ ਉਹ ਗੱਲ ਹੈ। ਹੋਰ ਦੱਸੋ ਸਭ ਠੀਕ
ਸਭ ਵਧੀਆ ਸਭ ਵਧੀਆ
ਆਜਾਯਾ ਕਰੋ ਸਾਡੇ ਅੰਦਰ ਵੀ ਚੱਕਰ ਲਗਾ ਲਿਆ ਕਰੋ।
ਨਾਨੀ ਦੇ ਉੱਤਰ ਵਾਲੀ ਸਾਈਡ ਫ ਇਸ ਚੱਕਰ ਚੋਂ ਫਿਰ ਆਉਣਾ ਹੋਣ ਹੀ ਰਿਹਾ ਕਿੱਥੇ ਵੀ ਆਉਣਾ ਜਾਣਾ ਉੱਥੇ ਹੀ ਲੱ
ਅੱਛਾ ਹੋਵੋ ਕਦੀ ਫ੍ਰਰੀ ਤੇ ਆਣਾ ਏਧਰ
ਕੋਈ ਨੀ ਤੁਸੀਂ ਲਾਓ ਚੱਕਰ।
ਕੋਈ ਨੀ ਅਸੀਂ ਵੀ ਦੇਖਾਂਗੇ ਆਵਾਂਗੇ ਤੁਸੀਂ ਤਾਂ ਨਾ ਤੁਸੀਂ ਕਦੋਂ ਫ੍ਰਰੀ ਹੁੰਦੇ ਹੋ ਹਾਂਜੀ ਇਹ ਨਾ ਹੋਏ ਨਾ ਬ ਤ ਤੁਹਾਡੇ ਘਰ ਵੀ ਕੋਈ ਆਏ ਹੋਣ ਤੇ ਅਸੀਂ। ਤੇ ਉਹ ਫੇਰ ਬੜਾ ਹੋ ਜਾਂਦਾ ਜ਼ਿਆਦਾ।
ਹਾਂ। ਹੋਰ ਸਟੱਡੀ ਵਗੈਰਾ ਦਾ ਕੀ ਹੈ
ਹਲੇੇ ਤੇ ਸਭ ਠੀਕ ਚੱਲਦਾ ਪਿਆ।
ਕੀ ਕਰਨਾ ਅੱਗੇ ਫਿਰ ਤੁਸੀਂ।
ਫ ਮੈਂ ਸੀਏ ਕਰ ਲਾਗੇ
ਬੈਸਟ ਹੈ ਬੈਸਟ ਹੈ ਬਹੁਤ ਵਧੀਆ।
ਜ ਬਟ ਉੱਧਰ ਇਹ ਵੇ ਨਾ ਕਿ ਮੈਂ ਜਿੱਥੇ ਰਹਿ ਰਹੀ ਹ ਉੱਥੇ ਇੰਸਟੀਊਟਸ ਵਧੀਆ ਨਹੀਂ ਹੈਗੇ। ਤੇ ਉਹਦੇਸਂ ਸਾਨੂੰ ਬਾਹਰ ਜਾਣਾ ਪਗਾ ਮੈਨੂੰ ਬਟ ਮੇਰੇ ਘਰ ਦੇ ਮਨ ਨ ਰਹੇ ਮੈਨੂੰ ਬਾਹਰ ਭੇਜਣੇ
ਕੋਈ ਨੀ ਤੁਸੀਂ ਜਿੱਦ ਤੁਸੀਂ ਗਲਤ ਕਰੋ ਕਿਉਂਕਿ ਕਿ ਨਾ ਮਤਲਬ ਸੀਏ ਲਈ ਬਹੁਤ ਪੜ੍ਹਾਈ ਕਰਨੀ ਪੈਂਦੀ ਹੈ ਹੁਣ ਉਸਦੇ ਲਈ ਸ ਬੈਸਟ ਇੰਸਟੀਚਿਊਟ ਦੇਖਣੇ ਪਹਿਨਦੇ ਹੈ
ਹਾਂਜੀ ਉਹਦੇ ਵਾਸਤੇ ਫੇਿਰ ਇਹ ਵੀ ਹੈ ਕਿ ਆਪਣਾ ਇੱਕ ਰੱਖਣਾ ਪੈਂਦਾ ਬਈ ਅਗਰ ਮੈਂ ਨਾ ਕਰ ਪਾਈ ਤੇ ਫੇਿਰ ਮੈਂ ਕੀ ਕਰਨਾ ਇੱਕ ਉਹ ਵੀ ਰੱਖਣਾ ਪੈਂਦਾ
ਹਾਂ ਤੇ ਇੱਕ ਕੁਛ ਸਿੱਖ ਕੇ ਜਾਇਓ ਇੱਥੋਂ ਬਾਹਰੋਂ ਬਾਹਰ ਜਾਣਾ ਵੀ ਹੈ ਨਾ ਤੁਸੀਂ ਕੁਛ ਕਰਨ ਲਈ ਤੇ ਫਰ ਤੁਸੀਂ ਇੱਧਰੋਂ ਕੁੱਛ ਸਿੱਖ ਕੇ ਵੀ ਜਾਣਾ ਕਿ ਤੁਹਾਨੂੰ ਅੱਗੇ ਉੱਧਰ ਕੋਈ ਪ੍ਰੋਬਲਮ ਨਾ ਹੋਵੇ ਖੁਦ ਮਤਲਬ ਆਪਣਾ ਖਰਚਾ ਵਗੈਰਾ ਸਭ ਕੁਛ ਖੁਦ ਨਿਕਾਲ ਸਕੋ ਉੱਧਰ
ਹਾਂਜੀ ਮੇਰੇ ਇੱਦਰ ਹੈਗੇ ਨੇ ਬਹੁਤ ਜਿਨਾਂ ਨੇ ਸੀਏ ਦੀ ਕੀਤੀ ਹੋਈ ਹੈ ਮੈਂ ਉਹਨਾਂ ਤੋਂ ਵੀ ਨੋਲੇਜ ਕੁ ਲੈ ਸਕਦੀ ਹਾਂ ਵੈਸੇ ਤਾਂ ਬਈ ਮੈਂ ਕਿੱਥੇ ਜਾ ਸਕਦੀ ਹਾਂ ਬਸ ਵਧੀਆ ਤੁਸੀਂ ਦੱਸੋ
ਕੀ ਕਹਿ ਰਹੇ ਹੋ
ਮੈਂ ਕਿਹਾ ਤੁਸੀਂ ਦੱਸ
ਬਸ ਵਧੀਆ ਮੇਰੀ ਵੀ ਗ੍ਰੈਜੂਏਸ਼ਨ ਕੰਪਲੀਟ ਹੋ ਚੁੱਕੀ ਹੈ ਦਿਲ ਤੇ ਸੀ ਮੈਂ ਅੱਗੇ ਕਰਾਂ ਕੁਛ ਬਟ ਫਿਰ ਮੈਂ ਰਹਿ ਗਈ ਮੈਂ ਕਿਹਾ ਚਲੋ ਦੇਖਦਿਆਂ ਬਾਕੀ ਫਿਰ
ਅੱਛਾ ਅੱਛਾ
ਹੁਣ ਮੇਰਾ ਹੈ
ਹਾਂਜੀ ਜ਼ਰੂਰ ਅਗਰ ਇਨ ਓਪਰਚੁਨਿਟੀ ਮਿਲੇ ਤੇ ਜ਼ਰੂਰ ਜਾਣਾ ਚਾਦਾ
ਹਾਂ
ਹਾਂਜੀ ਹ ਤੁਸੀਂ ਕੱਪੜੇ ਵੀ ਬੜੇ ਸੋਹਣੇ ਪਾਉਂਦੇ ਹੋ ਤੁਸੀਂ ਕੱਪੜੇ ਵੀ ਔਨਲਾਈਨ ਹੀ ਲੈਂਦੇ ਹੋ ਜਾਂ ਔਫਲਾਈਨ ਲੈਂਦੇ ਹੋ ਕੱਪੜੇ
ਕੱਪੜੇ ਤੇ ਮੇਰੇ ਅਧਿਕਤ ਫਲਾਈਨ ਹੀ ਹੁੰਦੇ ਨੇ ਮੇਰੇ ਬ੍ਰਦਰ ਬਣੇ ਹੋਏ ਨੇ ਤੇ ਉਹਨਾਂ ਕੋਲੋਂ ਹੀ ਮੈਂ ਜਾਂਦੀ ਹ ਲੈ ਆਦੀ ਹਾਂ
ਅੱਛਾ ਅੱਛਾ ਸਹੀ ਹੈ ਤੇ ਉਹਨਾਂ ਦਾ ਵੀ ਰੀਜਨੇਬਲ ਪ੍ਰਾਈਸ ਹੈਗਾ
ਅੱਗੇ ਗਣੀ
ਅੱਛਾ ਅੱਛਾ ਵਧਆਏ ਹੋਰ ਤੁਸੀਂ ਕੰਮ ਖੋਲਿਆ ਸੀ ਬੁਟੀਕ ਦਾ ਤੁਹਾਡਾ ਉਹ ਸਹੀ ਚੱਲ ਰਿਹਾ
ਮੇਰਾ ਕੰਮ ਹਾਂ ਕਈ ਵਾਰ ਚੱਲਦਾ ਹੈ ਤੇ ਕਈ ਵਾਰ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਸਟਮਰ ਆਉਂਦਾ ਓਦਾਂ ਹੀ ਚੱਲਦਾ ਹੈ ਸਾਡਾ
ਅੱ
ਐਵੇਂ ਡੇਲੀ ਦਾ ਤੇ ਨਹੀਂੀ ਬੈਠਦਾ
ਸਾਰੀ ਡਰੈਸਿਸ ਵਗੈਰਾ ਸੀ ਲੈਂਦੇ ਜਾਂ ਸੂਟ ਦਾ ਹੀ ਹਾਲੇ ਤੁਸੀਂ ਕੀਤਾ।
ਅ ਸੂਟ ਦਾ ਹੀ ਕੀਤਾ ਦਾ ਹਲੇ ਡਰੈਸਿਸ ਤੇ ਐ ਹੀ ਕਿ, ਮੇਰੀ ਮਦਰ ਅਗਰ ਮੇਰੇ ਨਾਲ ਸਾਥ ਦਿੰਦੀ ਹੈ ਤੇ ਫੇਰ ਅਸੀਂ ਸੀ ਵੀ ਲੈਂਨੇ ਆ।
ਅੱਛਾ-ਅੱਛਾ ਤੇ ਤੁਸੀਂ ਬੁਟੇਕ, ਤੇ ਉਹ ਹੋਰ ਵੀ ਬੰਦੇ ਲਾਏ ਹੋਏ ਨੇ ਆ।
ਨਹੀਂ-ਨਹੀਂ ਅਸੀਂ ਦੋਨੋ ਮਦਰ ਡੋਟਰ ਆ ਬਸ।
ਅੱਛਾ, ਉਹੀ ਹੁੰਦਾ ਨਾ ਵੀ ਅਗਰ ਅਹ ਜ਼ਿਆਦਾ ਮਿਲਣਾ ਵੀ, ਚਾਹੀਦਾ ਅੱਗੇ ਬੰਦਿਆਂ ਨੂੰ ਦੇਣ ਵਸਤੇ,
ਹਾਂ,
ਹੁਣ ਅਰਨਿੰਗ ਇੰਨੀ ਅ ਇੰਨੀ ਅਰਨਿੰਗ ਹੀ ਨਹੀ ਹੋਏਗੀ ਤੇ ਫੇਰ ਬੰਦਿਆਂ ਨੂੰ ਰੱਖ ਕਿ ਵੀ ਕੀ ਪ
ਹਾਂਜੀ-ਹਾਂਜੀ ਬਿਲਕੁਲ। ਹੋਰ ਤੁਸੀਂ ਰੋਟੀ ਖਾ ਲਈ?
ਰੋਟੀ ਨਹੀਂ ਹਲੇ ਸੋਚਿਆ ਹੀ ਨਹੀਂ ਬਨਾਨਾ ਕੀ ਹੈ।
ਤੁਸੀਂ ਕੋਈ,
ਨਹੀਂ ਸੋਚਿਆ,
ਅੱਛਾ, ਅੱਛਾ, ਕਿ ਬਾਰ ਖਾਨ ਜਾਇਆ ਕਿ,
ਨਹੀਂ-ਨਹੀਂ ਐਕਚੁਲੀ ਨਾ ਬਾਰਿਸ਼, ਕਰਕੇ ਨਾ ਸਾਡੇ ਜੋ ਬਾਹਰ ਰੋਡ ਬਣੀ ਨਾ ਉੱਥੇ ਮਿੱ ਪਾਈ ਹੋਈ ਹੈ ਉਸ ਵਜੇ ਤੋਂ ਨਾ ਸਲਿਪ ਹੋ ਰਹੇ ਨੇ ਵਿਕਲਸ ਵਗੈਰਾ।
ਅੱਛਾ-ਅੱਛਾ-ਅੱਛਾ-ਅੱਛਾ ਵੈਸੇ ਤੁਹਾਡੇ ਲਈ। ਸਾਈਡ ਤੇ ਗਰਮੀ ਵੀ ਬਹੁਤ ਹੁੰਦੀ ਏ। ਅਸੀਂ ਆਏ ਸੀ ਬੜੀ ਟਾਈਮ ਪਹਿਲੇ ਬਹੁਤ ਗਰਮੀ ਸੀ ਬਹੁਤ ਜ਼ਿਆਦਾ।
ਅ ਹਾਂ ਗਰਮੀ ਤਾਂ ਦੇਖੋ ਪੈਂਦੀ। ਹਰ ਜਗਾ ਹੀ ਪੈ ਰਹੀ ਹੈ ਇਸ ਵਾਰ ਤਾਂ ਗਰਮੀ।
ਹਾਂਜੀ। ਹੋਰ ਸੁਣਾਓ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ।